ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ
ਮੈਂ ਨਾ ਸਭ ਵਧੀਆ ਜੀ ਮੈਂ ਨਾ ਇੱਥੇ ਬਾਹਰ ਆਈ ਦੀ ਸੀ ਮਸੂਰੀ ਆਪਣੇ ਫਰੈਂਡਸ ਨਾਲ ਨਾਲ ਮੇਰੇ ਦੋ ਪਰਿਵਾਰ ਹੋ ਰਹੇਗੇ ਨੇ ਸੋਕੋ ਮੈਂ ਕਹਿ ਰਹੀ ਸੀ ਮੈਂ ਕਰਨੀ ਸੀ ਤੁਹਾਡੇ ਨਾਲ ਗੱਲ ਮੈਂ ਤੁਹਾਨੂੰ ਪਿੱਛੇ ਕਿੰਨੇ ਫੋਨ ਅਤੇ ਨੇ ਕਿੰਨੇ ਤੁਸੀਂ ਪਤਾ ਨਹੀਂ ਕਿੱਥੇ ਬੀਜੀੀ ਸੀ ਮੈਂ ਕਿਹਾ ਚਲੋ ਵੀਰ ਜੀ ਨੂੰ ਵੀ ਪੁੱਛਣੀ ਆ
ਬਸ ਮੈਂ ਵੀ ਨਾ ਬੜਾ ਬਿਜ਼ੀ ਸੀ ਮੈਂ ਖੁਦ ਅਨੰਦਪੁਰ ਸਾਹਿਬ ਆਏ ਦ ਤੇ ਮੈਂ ਖੁਦ ਬੜਾ ਬਿਜ਼ੀ ਸੀ ਮੈਨੂੰ ਲੱਗਦਾ ਬੱਚਿਆਂ ਬੱਚਿਆਂ ਦੇ ਹਥ ਫੋਨ ਹੋਣਾ ਉਹਨਾਂ ਨੇ ਮੈਨੂੰ ਦਿੱਤਾ ਨ ਤੇ ਹੁਣ ਵੀ ਮੈਂ ਤੁਹਾਨੂੰ ਅਹ ਮੈਨੂੰ ਤਾਂ ਪਤਾ ਨੀ ਸੀ ਤੁਹਾਡਾ ਕੋਲ ਆਇਆ ਤੇ ਮੈਂ ਅਨੰਦਪੁਰ ਸਾਹਿਬ ਆਇ ਸੀ ਇੱਥੇ ਨਾ ਮੈਂ ਉਹ ਵੇਖਿਆ ਸੀਗਾ ਇੱਕ ਪੰਜ ਚੁੰਨੀਆਂ ਸੀਗੀਆਂ ਬਹੁਤ ਸੋਹਣੀਆਂ ਫੁਲਕਾਰੀਆਂ ਸਭ ਲਈ ਲਿਤੀ ਸੀ ਮੈਂ ਕਿਹਾ ਚਲੋ ਭੈਣ ਜੀ ਨੂੰ ਪੁੱਛਾਂ ਬ ਸੂਟ ਵਗੈਰਾ ਵੇਅਰ ਕਰਦੇ ਹੋ ਮੈਂ ਤੁਹਾਡੇ ਵਾਸਤੇ ਵੀ ਚੁੰਨੀ ਲੈਾਂ ਫੁਲਕਾਰੀ
ਨਹੀਂ ਨਹੀਂ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਸਗੋਂ ਮੈਂ ਤਾਂ ਫੁਲਕਾਰੀ ਚੁੰਨੀ ਲੱਭਣ ਦੀ ਸੀ ਇੱਥੇ ਮੈਨੂੰ ਮਿਲੀ ਨ ਹੁਣ ਤੁਸੀਂ ਲੈ ਕੇ ਆਉਣਾ ਜ਼ਰੂਰ ਮੇਰੇ ਵਸਤੇ ਦੋ ਲੈ ਕੇ ਆਉਣਾ ਨਾਲ ਵਧੀਆ ਵਧੀਆ ਜਿ ਆ ਮੈਨੂੰ ਪਤਾ ਤੁਹਾਡੀ ਪਸੰਦ ਹਾਂਜੀ ਮੈਨੂੰ ਪਤਾ ਤਾਂ ਤੁਹਾਡੀ ਪਸੰਦ ਵੀ ਬੜੀ ਵਧੀਆ ਹੈ ਤੁਸੀਂ ਆਪਣੇ ਹਿਸਾਬ ਨਾਲ ਵੇਖ ਕੇ ਅਤੇ ਵਧੀਆ ਲਿਆਉਣਾ
ਹਾਂਜੀ ਕੋਈ ਨਹੀਂ ਫਿਰ ਏਦਾਂ ਕਰ ਲ ਮੈਂ ਆਪਣੀ ਪਸੰਦ ਲੈ ਆਵਾਂਗਾ ਤੇ ਤੁਸੀਂ ਆਪਣਾ ਮਸੂਰੀ ਦਾ ਕਦੋਂ ਬਣਾਇਆ ਸੀ ਪਨ
ਸਗੋਂ ਮੈਂ ਤੁਹਾਨੂੰ ਇੰਨੇ ਫੋਨ ਕੀਤੇ ਨੇ ਦੱਸਦੀ ਤਾਂ ਪਈ ਹਾਂ ਹੁਣੇੇ ਪਿਛਲੇ ਹਫ਼ਤੇ ਹੀ ਅਸੀਂ ਪਲੈਨ ਬਣਾਇਆ ਅੱਜ ਹੀ ਆਏ ਹਾਂ ਦੂਜਾ ਦਿਨ ਹੋਇਆ ਹਾਲੇ ਤਾਂ ਮੈਂ ਤੁਹਾਨੂੰ ਇੰਨਾ ਯਾਦ ਕੀਤਾ ਮੈਂ ਕਿਹਾ ਵੀਰ ਜੀ ਨੂੰ ਫ਼ੋਨ ਕਰਾਂ ਸਗੋਂ ਸਾਡੇ ਨਾਲ ਚੱਲਣਗੇ ਦੋ ਪਰਿਵਾਰ ਆਏ ਨੇ ਸਾਡੇ ਮੇਰੇ ਬਾਕੀ ਫਰੈਂਡਸ ਵਗੈਰਾ ਵੀ ਨੇ ਮੈਂ ਕਿਹਾ ਉਹ ਵੀ ਖੁਸ਼ ਹੋ ਜਾਂਦੀ ਨਾਲੇ ਉਹ ਦੇ ਬੱਚੇ ਵੀ ਛੋਟੇ ਨੇ ਵਿਚਾਰੇ ਘੁੰਮ ਮਣਗੇ ਕਿੱਥੇ ਅਤੇ ਮੈਂ ਕਿਹਾ ਚਲੋ ਆਪਣਾ ਸਾਰੇ ਫੈਮਿਲੀ ਫੈਮਿਲੀ ਚੱਲੇ ਹਾਂ
ਹਾਂਜੀ ਹਾਂਜੀ
ਤੇ ਤੁਸੀਂ ਪਤਾ ਨੀ ਬਿਜੀੀ ਸੀਗੇ ਫੇਿਰ ਫੋਨ ਨੀ ਚੁੱਕਿਆ ਮੈਂ ਕਿਹਾ ਚੱਲ ਕੋਈ ਗੱਲ ਨੀ
ਹਾਂ ਅਗਲੀ ਵਾਰ ਸਹੀ ਤੇ ਹੋਰ ਤੁਸੀਂ ਬਣਾ ਅਲਾਓ ਕਦੇ ਚੱਕਰ ਤੁਸੀਂ ਆਉਂਦੇ ਨਹੀਂ ਸਾਡੇ ਘਰੇ ਕਿੰਨੀ ਵਾਰ ਤੁਹਾਨੂੰ ਇਨਵੀਟੇਸ਼ਨ
ਹਾਂਜੀ
ਚੁੰਨੀਆਂ ਤਾਂ ਮੈਂ ਦੇਖੋ ਤੁਹਾਡੀ ਦੋਨੋਂ ਲੈ ਆਵਾਂਗਾ ਹੈ ਨਾ ਚੁੰਨੀਆਂ ਮੈਂ ਤੁਹਾਡੇ ਨਹੀਂ ਲੈ ਆਵਾਂਗਾ ਤੁ ਤੁਹਾਨੂੰ ਫੋਟੋ ਭੇਜ ਲ ਹੁਣ ਪਸੰਦ ਕਰ ਲੈਣਾ ਕਿਹੋ ਜਿਹੀ ਲੈਣੀ ਬਟ ਫਿਰ ਤੁਹਾਨੂੰ ਖੁਦ ਵੀ ਆਓ ਨਾ ਤੁਸੀਂ ਲੈਣ ਤੁਹਾਨੂੰ ਖੁਦ ਆਉਣਾ ਪੈਣਾ ਮੈਂ ਨਹੀਂ ਆਉਊਂਗਾ ਲੈਣ
ਨਹੀਂ ਨਹੀਂ ਜੀ ਯਾਰ ਤੁਸੀਂ ਕਿਹੋ ਜਿਹੀ ਗੱਲ ਕਰ ਦਿੱਤੀ ਸਗੋਂ ਹੁਣ ਤਾਂ ਮੈਂ ਇੱਥੋਂ ਮਸੂਰੀ ਤੋਂ ਫ੍ਰੀ ਹੋ ਕੇ ਜ਼ਰੂਰ ਆਵਾਂਗੀ ਤੁਹਾਡੇ ਘਰ ਨਾਲੇ ਦਿਨ ਹੀ ਇਨੇ ਹੋ ਗਏ ਗੱਲ ਹੀ ਨਹੀਂੀ ਹੁੰਦੀ ਮੈਂ ਫੋਨ ਵੀ ਇਨੇ ਕੀਤੇ ਕੋਈ ਨੀ ਹੁਣ ਤਾਂ ਪੱਕਾ ਆਵਾਂਗੀ ਮੈਂ ਤੁਹਾਡੇ ਘਰ ਨਾਲ ਆਰਾਮ ਨਾਲ ਦਿਹਾੜੀ ਲਾ ਕੇ ਜਾਵਾਂਗੀ ਰੋਟੀ ਰੂਟੀ ਤਿਆਰ ਰੱਖਣਾ ਤੁਸੀਂ ਇਹੋ ਜਿਹੀ ਟੈਂਨਸ਼ਨ ਨਾ ਕਰੋ
ਇੰਨੀ ਰੋਟੀ ਤੇ ਤਿਆਰ ਹੋਏਗੀ ਦੁਪਹਿਰ ਵੇਲੇ ਆ ਜਾਣਾ ਲੰਚ ਕਰ ਲੈਣਾ ਜੇ ਸ਼ਾਮ ਮੀਨੂ ਆਓਗੇ ਤੁ ਫਿਰ ਡਿਨਰ ਤਿਆਰ ਕਰ ਲਾਂਗੇ ਵੀ ਸਾਨੂੰ ਪਹਿਲਾਂ ਦੱਸ ਦੇਣਾ ਵੀ ਤੁਸੀਂ ਕਦੋਂ ਆਉਣਾ
ਹਾਂਜੀ ਹਾਂਜੀ ਜੀ ਮੈਂ ਫੋਨ ਕਰਕੇ ਦੱਸ ਦਾਂਗੀ ਨਹੀਂ ਨਹੀਂ ਜੀ ਹੁਣ ਪਤਾ ਕੀ ਮਸੂਰੀ ਦਾ ਪਲੈਨ ਬਣ ਗਿਆ ਸਾਡਾ ਹੁਣ ਪੰਜ ਦਸ ਦਿਨ ਇੱਥੇ ਲਾਵਾਂਗੇ ਫਿਰ ਮੈਂ ਪੱਕਾ ਆਵਾਂਗੀ ਤੁਹਾਡੇ ਘਰ ਨਾਲੇ ਫ਼ੋਨ ਕਰਕੇ ਹੀ ਆਵਾਂਗੀ ਹੁਣ ਤਾਂ ਮੈਂ ਤੁਹਾਨੂੰ ਨਾ
ਹਮ
ਤੁਸੀਂ ਦੱਸੋ ਹੋਰ ਕਿਵੇਂ ਜਾ ਰਹੇ ਹੋ ਸਾਰਾ ਵਧੀਆ
ਬਸ ਸਭ ਵਧੀਆ ਜੀ ਬਹੁਤ ਵਧੀਆ ਸਭ ਤੁਸੀਂ ਸੁਣਾਓ ਆਪਣਾ ਘਰ ਪਰਿਵਾਰ ਸਭ ਵਧੀਆ ਪਿਤ ਜੀ ਸੁਣਿਆ ਹੀ ਪਿੱਛੇ ਹੀ ਸੁਣਿਆ ਸੀ ਤੁਹਾਡੀ ਨਾਨੀ ਪੰਜਾਬ ਗਏ ਦੇ ਤਾਂ ਮੈਨੂੰ ਸੀਗਾ ਕਿ ਮੈਂ ਨਾ ਕੁਛ
ਹਾਂਜੀ
ਉੱਥੋਂ ਦੀ ਮੈਂ ਸੁਣਿਆ ਤੇ ਆਪਣਾ ਮਿਠਾਈ ਹੁੰਦੀ ਓਥੋਂ ਦੀ ਬੜੀ ਮਸੂ਼ਰ ਨੇ, ਤੇ ਮੈਂ ਤੁਆਨੂੰ ਫ਼ੋਨ ਤਾਂ ਈ ਲਾਏਆ ਸੀ ਮੈਂ ਕੇਆ ਚ ਪੁੱਛਾਂ, ਵੀ ਜੇ ਤੁਆਡੀ ਨਾਨੀ ਗਏ ਦੇ ਆ ਪੰਜਾਬ, ਤਾਂ ਓਦਰੋਂ ਦੀ ਨਾ ਮੈਨੂੰ ਓ ਲੇਆ ਬਰਫ਼ੀ ਬਹੋਤ ਮਸੂ਼ਰ ਆ।
ਹਾਂਜੀ, ਹਾਂਜੀ ਜੀ ਮੈਂ ਕਵਾਂਗੀ ਨਾਨੀ ਨੂੰ ਜਰੂਰ ਤੁਆਡੇ ਵਾਸਤੇ ਲਿਆਨਗੇ। ਸਗੋਂ ਏ ਤਾਂ ਤੁਸੀ ਗੱਲ ਈ ਬੜੀ ਵਦੀਆ ਕੀਤੀ ਏ। ਯਾਦ ਤਾ ਕੀਤਾ ਤੁਸੀ ਕਿਸੇ ਬਾਨੇ ਸਾਨੂੰ ਤੁਸੀ ਤੇ ਯਾਦ ਈ ਨਈ ਕਰਦੇ ਨਈ ਤੇ।
ਬਸ ਮੈਨ ਦੇਖੋ ਕੰਮ ਹੁੰਦਾ ਏ ਬੰਦੇ ਨੂ ਤਾਂ ਈ ਮੈਂ ਕੇਆ ਚੱਲ ਫ਼ੋਨ ਕਰ ਲਾਂ ਵੈਸੇ ਤੇ ਮੈਨ ਤੇ, ਕਾਫੀ ਟਾਈਮ ਤਾਨੂੰ ਪਤਾ ਮੈਂ ਬਿਜ਼ੀ ਰੈਨਾ ਵਾਂ ਕੰਮ ਏ ਅਪਨਾ ਓਦੇ ਚੱਕਰ 'ਚ ਮੈਂ ਕਾਫੀ ਬਿਦੀ ਰੈਨਾਂ ਵਾਂ।
ਹਾਂਜੀ, ਹਾਂਜੀ ਜੇ ਐ ਤਾਂ ਹੈ। ਬੰਦੇ ਦਾ ਕੰਮ ਕਾਰ ਚੱਲੇ ਨਾ ਵਦੀਆ, ਤੇ ਹੋਰ ਕੀ ਚਾਹੀਦਾ। ਤੇ ਸਾਨੂ ਦਸੋ
ਏਕ ਕੰਮ ਕਾਰੀ ਏ, ਉਸ ਤੋਂ ਅਲਾਵਾ ਬੰਦੇ ਨੇ ਕਰਨਾ ਕੀ ਜੇ ਦੇਖੋ। ਕੰਮ ਕਾਰ ਵਦੀਆ ਹੋਏ, ਘਰ ਪਰਵਾਰ ਵਦੀਆ ਚੱਲਦਾ ਐ
ਐ ਤਾਂ ਹੈਗ
ਤੁਸੀ ਇੱਕ ਕੰਮ ਕਰੋ ਨਾ ਤੁਸੀ ਤ ਤੇ ਆਪਨੀ ਨਾਨੀ ਵਗੈਰਾ ਨੂੰ ਨਾ ਫ਼ੋਨ ਕਰ ਲੈਣਾ, ਕਿ ਓ ਪੰਜਾਬ ਤੋਂ ਅਪਨਾ ਓਥੋਂ, ਮੈਂ ਤੁਆਨੂੰ ਦੁਕਾਨ ਦੱਸ ਦਾਂਗਾ ਤੇ ਓਥੋਂ ਹੀ ਨਾ ਆਪਨਾ ਸੂਟ ਲੈਨ ਨਾਲੇ਼ ਆਪਨਾ ਓ ਲੈਨ ਕੀ ਕੈਂਦੇ ਆ ਅ ਗਲਾ ਬਰਫ਼ੀ।
ਹਾਂਜੀ ਜੀ ਹਾਂਜੀ, ਬਰਫ਼ੀ ਕੈਂਦੇ ਸੀ ਤੁਸੀਂ ਮੈਂ ਜਰੂਰ ਨਾਨੀ ਨੂੰ ਫ਼ੋਨ ਕਰਾਂਗੀ। ਸਗੋ ਨਾਨੀ ਵੀ ਤੁਹਾਨ ਬੜਾ ਯਾਦ ਕਰਦੀ ਸੀ ਜੇ। ਨਾਨੀ ਕੈਂਦੀ ਗੱਲ ਕਰਾ ਕਦੀ ਮੇਰੀ, ਤੇ ਮੈਂ ਕੇਆ ਹਾਂਜੀ ਜੀ ਕਰਾਵਾਂਗੀ ਓ ਲੱਗਦਾ ਕੰਮ ਵਗੈਰਾ ਚ ਉਲਝੇ ਹੋਏ ਨੇ ਥੋੜੇ ਸਗੋਂ ਤੁਸੀਂ ਆਓ ਆਵਾਂਗੀ ਨਾ ਹੁਨ ਤੁਹਾਡੇ ਘਰ ਨਾਨੀ ਨੂੰ ਨਾਲ ਲੈ ਆਵਾਂਗੀ।
ਹਾਂ, ਹਾਂ ਐ ਤੇ ਬੋਤ ਵਦੀਆ ਗੱਲ ਜੇ। ਤੁਸੀ ਕੰਮ ਕਰੇਓ ਜ ਰੂਰ ਲੈ ਕੇ ਆਣਾ ਤੁਸੀ ਨਾਨੀ ਨੂੰ।
ਹਾਂਜੀ ਜੀ ਹਾਂਜੀ ਓਅ ਵੀ ਖੁਸ਼ ਹੋ ਜੇ ਨਾਲੇ ਹੁਨ ਬਸ ਪੰਜਾਬ ਗਏ। ਓ ਨਾਲ ਮੈਂ ਕਰਨੀ ਆਂ ਓਨਾਂ ਨੂੰ ਫੋਨ ਕੈਨੀ ਆਂ ਸੂਟ ਵਗੈਰਾ, ਤੇ ਬਰਫ਼ੀ ਵਗੈਰਾ ਤੁਹਾਡੇ ਵਾਸਤੇ ਲੇ ਆਨ।
ਹਾਂ ਸੂਟ ਤਾਂ ਦੇਖੋ ਮੈਨੂੰ ਕਈ ਜਾਂਦੇ ਆ, ਕੈਂਦੇ ਸੂਟ ਮੰਗਾ ਦੋ ਪੰਜਾਬ ਤੋ ਸੂਟ ਮੰਗਾ ਦੋ। ਫੇਰ ਨਾ ਮੈਂ ਦੇਖੇਆ ਹੀ, ਪਿੱਛੇ ਜੀ ਸੰਗਤ ਨਾਲ ਗਏ ਦੇ ਆ ਨਾ ਆਪਨਾ ਗੁਰਦੁਆਰਾ ਸਾਏਬ ਤੋਂ ਤੇ ਗੁਰਦੁਆਰਾ ਸਾਏਬ ਆਲੇ ਨੇ ਵੀੜੀਓ ਪਾਈ ਦੀ ਸੀ ਓਦੇ ਚ ਮੈਂ ਦੇਖੇਆ ਮੈਂ ਕੇਆ ਏਦੇ ਅਪਨੇ ਜਾਨ ਫਿਰ ਮੈਂ ਯਾਦ ਆਯਾ, ਮੈਂ ਕੇਆ ਏ ਤ ਤਾਂ ਪੇ ਓ ਅਪਨਾ ਥੋਡੀ ਨਾਨੀ ਆ ਫਿਰ ਤਾ ਈ ਤੁਹਾਨੂੰ ਫੋਨ ਲਾਯਾ। ਮੈਂ ਕੇਆ ਕਵਾਂ ਇੱਕ ਤਾਂ ਬਰਫ਼ੀ ਮੰਗਵਾ ਦੋ, ਬੱਚੇ ਬੋਤ ਦਮਾਗ ਖਾ ਗੇ ਬਰਫ਼ੀ ਖਾਨੀ ਬਰਫ਼ੀ ਖਾਨੀ। ਵੈਸੇ ਤੇ ਅਸੀ ਹਰ ਵਾਰ ਅ ਨਾ ਕੋਰੀਅਰ ਕਰਵਾ ਲੈਂਨੇ ਆਂ ਕੋਰੀਅਰ ਕਰਵਾ ਲੈਂਦੇ ਇਸ ਵਾਰ ਮੈਂ ਕੇਆ ਚਲ ਬੰ, ਕੋਰੀਅਰ ਨਾ ਥੋੜਾ ਟਾਈਮ ਲੇਂਦਾ ਏ ਸੱਤ ਅੱਠ ਦਿਨ ਤੇ ਮੈਂ ਕੇਆ ਤੁਆਡੀ ਓ ਗਏ ਦੀ ਹ ਮ ਨਾਨੀ ਬਟ ਮੈਂ ਕੇਆ ਆਣ ਵਾਲੇ ਹੋਣੇ ਆ ਪੁੱਛਲਾਂ। ਜੇ ਲੈਨਗੇ ਤੇ ਵਦੀਆ ਯਾ ਨਹੀਂ ਤੇ ਕੋਰੀਅਰ
ਨਹੀਂ, ਨਹੀਂ ਹੁਣ ਤੁਸੀ ਗੱਲ ਕੀਤੀ ਏ ਸਾਨੂੰ ਤੇ ਅਸੀਂ ਮਨਾ ਕਰਦਾਂਗੇ ਤੂਹਾਨੂੰ, ਹੁਣ ਤਾਂ ਪੱਕਾ ਲੈ ਕੇ ਆਵਾਂਗੇ ਜੇ ਜਰੂਰ ਲੈ ਕੇ ਆਵਾਂਗੇ। ਤੁਹਾਡੇ ਵਾਸਤੇ
ਤੋਂ ਕੀ ਲੇਆਓਗੇ ਫਿਰ ਮੇਰੇ ਵਸਤੇ?
ਮਸੂਰੀ ਤੋਂ ਵੇਖਨੇ ਆ, ਹਾਲੇ ਦੂਜਾ ਦਿਨ ਹੋਏਆ ਸਾਨ ਆਂਦੇ ਹੋਏ ਏਥੇ। ਐਦਰੋ ਦੀ ਵੀ ਕੋਈ ਵਦੀਆ ਫੇਮਸ ਜਿ ਚੀਜ ਹੋਏਗੀ ਨਾ, ਓ ਲਿਆਵਾਂਗੇ ਜੀ ਤੁਹਾੜੇ ਵਾਸਤੇ ਹੁਨ।
ਅੱਛਾ, ਤੁਸੀ ਅਪਨਾ ਗਏ ਸੀ ਹੋ ਆਏ ਓ ਯਾ ਜਾਣੈ ਹ
ਨਹੀਂ, ਨਹੀਂ ਸਗੋਂ ਏਸ ਕਰਕੇ ਤਾਂ ਮੈਂ ਤੁਹਾਨੂੰ ਫੋਨ ਕਰਦੀ ਪਈ ਸੀ। ਮੈਂ ਕੇਆ ਸਗੋਂ ਤੁਸੀਂ ਨਾਲ ਚਲੋ ਸਾਡੇ, ਤੇ ਸਾ ਨਵੀਂ, ਨਵੀਂ ਜਗਾਵਾਂ ਦਾ ਵੀ ਪਤਾ ਲੱਗਦੈ, ਤੇ ਹੁਨ ਦੱਸੋ ਤੁਸੀਂ ਸਗੋਂ ਫੋਨ ਕੀਤਾ ਬੜੀ ਵਧੀਆ ਗੱਲ ਏ। ਕਿਹੜੀ ਸਾਈਡ ਪੈਂਦਾ ਜੀ ਐ?
ਹਾਂਜੀ?
ਐ ਕੇ ੜੀ ਸਾਈੜ ਪੈਂਦਾ ਐ?
ਜਿੱਥੇ ਮਸੂਰੀ ਗਏ ਹੋ ਨਾ ਤੁਹੀ ਮਸੂਰੀ ਗਏ ਹੋ ਤੁਸੀਂ ਤੇ, ਓਦੇ ਨਾਲ ਹੀ ਤੇ ਹੈਗਾ ਨੇ। ਆਪਣਾ ਥੋੜਾ ਜਿਹਾ ਤੁਸੀਂ ਅੱਗੇ ਦੇਖੋ, ਕਿਸੇ ਨੂੰ ਪੁੱਛੋ ਕੈਂਮਟੀ ਫੋਲ ਆ, ਝਰਨੇ ਲੱਗੇ ਦੇ ਉੱਪਰੋਂ ਪਾਣੀ ਆਉਂਦਾ ਪਹਾੜਾਂ ਤੋਂ, ਤੇ ਨੀਚੇ ਬਹੁਤ ਵਧੀਆ ਵਿਊ ਬਣਿਆਦਾ ਹੈ, ਦੇਖਣ ਵਾਲਾ ਵਿਊ।
ਫਰੈਂਡਸ ਵਗੈਰਾ ਨੂੰ ਕਹਿੰਦੀ ਆ, ਮੈਂ ਆਪਣੀ ਫੋਟੋਆਂ ਵੀ ਬੜੀ ਸੋਹਣੀਆਂ ਆਣੀਆਂ ਜੇ, ਉਧਰੋਂ ਤਾਂ ਅਸੀ ਫੇਸਬੁੱਕ ਤੇ ਪਾਵਾਂਗੇ ਫਿਰ।
ਹਾਂ, ਬਡ ਵਧੀਆ ਗੱਲ ਜੇ। ਬਿਲਕੁਲ। ਸਹੀ ਕਹਿ ਰਹੇ ਹੋ ਤੁਸੀਂ। ਅੱਜ ਕੱਲ੍ਹ ਸਾਰੀ ਦੁਨੀਆ ਹੀ ਪਾਉਂਦੀ ਦੇਖੋ ਫੋਟੋਆਂ, ਜਿਹੜਾ ਕੋਈ ਕਿੱਥੇ ਜਾਂਦਾ। ਘੁੰਮਣਾ ਸਭ ਨੂੰ ਹੁੰਦਾ ਵੀ, ਅਸੀਂ ਫੋਟੋਆਂ ਪਾ ਲਈਏ। ਹਾਂ, ਹਾਂਜੀ! ਹਾਂਜੀ। ਹੋਰ ਸੁਣਾਓ? ਘਰ, ਪਰਿਵਾਰ ਸਭ ਵਧੀਆ।
ਹਾਂਜੀ, ਜੀ। ਹਾਂਜੀ। ਸਭ ਵਧੀਆ ਸਭ। ਵਧੀਆ ਹੋਣ ਤਾਂ, ਤੁਹਾਡੇ ਵਾਸਤੇ ਵੀ ਜ਼ਰੂਰ ਇਧਰੋਂ। ਕੁਛ ਵਧੀਆ, ਜਿਹਾ ਵੇਖ ਕੇ ਲਿਆਵਾਂਗੇ।
ਹਾਂ। ਕੋਈ ਨੀ ਕੋਈ ਨੀ। ਬਸ ਮੈਂ- ਮੈਂ ਆਪ। ਮੈਨੂੰ ਤੁਸੀਂ ਫੋਨ ਲਾਇਆ ਸੀ ਨਾ, ਉਸ ਟਾਈਮ ਥੋੜਾ ਬਿਜੀ ਸੀ, ਜੇ ਮੈਨੂੰ ਪਤਾ ਹੁੰਦਾ, ਮੈਂ ਵੀ ਚੱਲਦਾ ਬਟ ਨਾ ਮੈਂ ਜਾ ਨਹੀਂ ਸੀ ਪਾਣਾ, ਕਿਉਂਕਿ ਤੁਹਾਨੂੰ ਪਤਾ ਗਰਮੀ ਬਹੁਤ ਆ। ਬੱਚੇ ਬਹੁਤ ਤੰਗ ਕਰਦੇ ਬਾਹਰ ਤੇ, ਮੈਂ ਤਾਂ ਜਾਣਾ ਹੀ ਨਹੀਂ ਸੀ, ਬਟ ਮੇਰੀ ਅ ਤੁਹਾਡੇ ਨਾਲ ਗੱਲ ਵੀ ਹੁੰਦੀ, ਕਿਉਂਕਿ ਮੈਨੂੰ ਆ ਹੀ, ਆ ਕਿ, ਬਈ ਬਸ ਇਹ ਮਹੀਨਾ ਨਿਕਲ ਜਾਏ ਨਾ ਜੂਨ ਦਾ। ਜੁਲਾਈ 'ਚ ਥੋੜ੍ਹਾ ਮੌਸਮ ਸਹੀ ਹੋ ਜਾਂਦਾ ਬਾਰਿਸ਼ਾਂ ਪੈ ਜਾਂਦੀਆਂ ਨੇ। ਸਾਡੇ ਇੱਥੇ ਬਾਰਿਸ਼ਾਂ ਮੀਹ ਨੀ ਪੈਂਦਿਆ ਇੰਨਾ ਟਾਈਮ ਹੋ ਗਿਆ।
ਇਹ ਤਾਂ ਹੈ ਹੀ। ਗਰਮੀ ਹੋਏ ਨਾ ਫਿਰ ਕਿੰਨੀ ਤੇ ਮੀਂਹ ਵੀ ਨਹੀਂ ਪੈਂਦਾ, ਫਿਰ ਬੰਦਾ ਤੰਗ ਹੋ ਜਾਂਦਾ ਕੀ ਕਰੀਏ, ਬਾਹਰ ਜਾਈਏ ਨਾ ਜਾਈਏ ਫਿਰ।
ਹਾਂਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ।
ਚਲੋ, ਸਗੋਂ ਵਧੀਆ ਗੱਲ ਏ। ਤੁਸੀਂ ਯਾਦ ਤਾਂ ਕੀਤਾ ਕਿਸੇ ਬਹਾਨੇ।
ਹਾਂ ਦੇਖੋ, ਮੈਂ ਤੁਹਾਨੂੰ ਚਲੋ ਬਹਾਨੇ ਸਿਰ ਬੰਦਾ ਯਾਦ ਤੇ ਕਰਦਾ ਨਾ।
ਤੇ ਹੋਰ।
ਦੇਖੋ, ਤੁਸੀਂ ਵੀ ਆਪਣੀ ਜਗ੍ਹਾ ਤੁਸੀਂ ਵੀ ਸਹੀ ਹੋ। ਤੁਸੀਂ ਵੀ ਮੈਨੂੰ ਯਾਦ ਕੀਤਾ। ਤਾਂ, ਉਹ ਤਾਂ ਮੇਰੇ ਕੋਲ ਥੋੜ੍ਹਾ ਬਿਜ਼ੀ ਹੋਣ ਦੇ।
ਨਹੀਂ, ਨਹੀਂ ਜੀ। ਕੋਈ ਗੱਲ ਨਹੀਂ ਸਾਰਿਆਂ ਨੂੰ ਆਪਣੇ- ਆਪਣੇ ਕੰਮ ਹੁੰਦੇ। ਨੇ ਫਿਰ ਕੀ ਹੋ ਗਿਆ। ਕੰਮ ਵੀ ਤਾਂ ਜ਼ਰੂਰੀ ਹੈਗਾ ਨਾ, ਹੁਣ ਬੰਦਾ ਕੀ ਕਰੇ ਕੰਮ ਵੀ ਤਾਂ ਕਰਨਾ ਹੀ ਹੈ।
ਹਾਂਜੀ, ਹਾਂਜੀ। ਹੋਰ ਸੁਣਾਓ? ਘਰ- ਪਰਿਵਾਰ ਸਭ
ਹਾਂਜੀ ਜੀ। ਹਾਂਜੀ। ਜੀ ਸਭ ਵਧੀਆ। ਸਗੋਂ ਮੇਰੇ ਫਰੈਂਡਸ ਇੰਨੇ ਖੁਸ਼ ਹੁੰਦੇ ਆਪਨੇ ਵਾਸਤੇ।
ਆਪਣੇ ਲਈ ਕੀ ਮੰਗਵਾ ਰਹੇ ਹ? ਫਿਰ ਤੁਸੀਂ।
ਇਹ ਮਸੂਰੀ ਤੋਂ।
ਨਹੀਂ, ਨਹੀਂ ਪੰਜਾਬ ਗਏ ਸੀ। ਤੁਹਾਡੀ ਨਾਨੀ।
ਅੱਛਾ ਜੀ। ਉਹ ਤਾਂ ਵੈਸੇ ਹੀ। ਉਹਨਾਂ ਨੂੰ ਪਤਾ ਮੈਨੂੰ ਸੂਟਾਂ ਦਾ ਬੜਾ ਸ਼ੌਂਕ ਏ, ਉਹ ਤਾਂ ਸਗੋਂ ਆਪੇ ਲੈ ਕੇ ਆਉਣਗੇ ਮੇਰੇ ਵਾਸਤੇ ਦੋ, ਚਾਰ ਸੂਟ, ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ।
ਪਿੱਛੇ, ਜੇ, ਮੈਂ ਪਿੱਛੇ ਜਿਹੇ ਤੁਹਾਡੀ ਨਾਨੀ ਲਖਨਊ ਗਏ ਸੀ। ਯਾਦ ਤੁਹਾਨੂੰ ਤੁਹਾਡੇ ਲਈ ਕੁੜਤੀਜ਼ ਲੈ ਕੇ ਆਏ ਸੀ।
ਹਾਂਜੀ। ਹਾਂਜੀ ਜੀ। ਦੋ ਕੁੁਰਤੀਆਂ ਲਿਆਏ ਸੀ। ਮੇਰੇ ਵਾਸਤੇ। ਸਗੋਂ ਇੰਨੀ ਵਧੀਆ ਸੀ। ਸਾਰਿਆਂ ਨੂੰ ਪਸੰਦ ਆਈਆਂ ਨੇ। ਸ ਸਾਰੇ ਕਹਿੰਦੇ ਨੇ, ਤੁਹਾਡੀ ਨਾਨੀ ਦੀ ਪਸੰਦ ਬੜੀ ਵਧੀਆ।
ਆਹੋ ਮੈਂ, ਵੀ ਵੇਖਿਆ ਸੀ ਤੁਹਾਨੂੰ। ਫੰਕਸ਼ਨ ਤੇ ਤੁਸੀਂ ਪਾਈ ਸੀ ਨਾ ਤੇ, ਮਿਸਿਜ ਮੇਰੇ ਨਾਲ ਹੀ ਸੀਗੇ ਤੇ ਮਿਸੇਜ਼ ਤਾਂ ਮੇਰੇ ਮੈਨੂੰ ਕਹਿੰਦੇ ਬੜੀ ਸੋਹਣੀ ਕੁੜਤੀ, ਮੈਂ ਕਿਹਾ ਜੀ, ਉਹਦੀ ਨਾਨੀ ਲਿਆਈ ਪੰਜਾਬ ਉੱਥੋਂ ਲਖਨਊ ਤੋਂ, ਤੇ ਆਹ ਤਾਂ ਮੈਨੂੰ ਹੁਣ ਮੈਨੂੰ ਪਤਾ ਲੱਗਿਆ ਨਾ ਤੁਹਾਡੀ ਨਾਨੀ ਪੰਜਾਬ ਗਏ ਦੀ ਆ, ਉਹਨੂੰ ਵਾਰ ਵਾਰ ਕਹੀ ਜਾਂਦੀ। ਫੋਨ ਕਰੋ, ਫੋਨ ਕਰੋ, ਉਹਨਾਂ ਨੂੰ।
ਨਹੀਂ ਨਹੀਂ ਜੀ, ਦੋ ਸੂਟ ਮੈਂ ਮਿਸਿਸ ਦੀ, ਤੁਹਾਡੀ ਭਰਜਾਈ ਜੀ ਵਾਸ ਅਤੇ ਵੀ ਮੰਗਵਾਵਾਂਗੀ ਹੁਣ ਪੱਕਾ ਦੋ ਸੂਟ। ਬੱਚਿਆਂ ਦੋ ਸੂਟ ਤੁਹਾਡੇ ਭਰਜਾਈ ਆ ਆਪਣੀ ਭਰਜ ਚਾਈਂ ਜੀ ਵਾਸਤੇ, ਤੇ ਨਾਲੇ ਬਰਫ਼ੀ ਬੱਚਿਆਂ ਵਾਸਤੇ, ਜੀ ਪੱਕਾ ਹੋ ਗਿਆ ਇਹ ਤਾਂ ਸਾਡੀ ਡੀਲ ਹੁਣ।
ਹਾਂ, ਇਹ ਕੰਮ ਪੱਕਾ ਕਰਨਾ, ਦੇਖੋ ਮੈਂ ਤੁਹਾਨੂੰ ਪੇਮੇਂਟ ਭਾਵੇਂ, ਔਨਲਾਈਨ ਪਾ ਦਾਂ।
ਨਹੀਂ, ਨਹੀਂ, ਜੀ ਇਹ ਤੁਸੀਂ ਕਿਹੋ ਜਿਹੀ ਗੱਲਾਂ ਕਰਤੀ, ਪੇਮੈਂਟ ਦੀ ਤਾਂ ਕੋਈ ਹਾਂਜੀ। ਪੇਮੈਂਟ ਦੀ ਤਾਂ ਕੋਈ ਗੱਲ ਹੀ ਨਹੀਂ ਹੈ, ਤੁਸੀਂ ਕਿਹੋ ਜਿਹੀ ਗੱਲ ਕਰ ਦਿੱਤੀ ਆਪਣੇ ਬੰਦਿਆਂ ਨਾਲ ਕੋਈ ਪੇਮੈਂਟ ਦੀ ਗੱਲਾਂ ਕਰੀ, ਤੁਸੀਂ ਸਮਾਨ ਤਾਂ ਫੜੋ ਪਹਿਲੇ ਮੇਰੇ ਨਾਨੀ ਆਣ ਗਏ ਹੱਲੇ ਦੋ ਚਾਰ ਦਿਨ ਉੱਥੇ ਹੀ ਰਹਿਣਗੇ। ਫ਼ਿਰ ਆਉਣਗੇ ਨਾ ਜਦੋਂ ਮੈਂ।
ਹਾਂ, ਕੋਈ ਨਾ। ਬਸ ਦੇਖੋ ਉਹ ਵੀ ਤਾਂ, ਪੈਸੇ ਲਾ ਕੇ ਆਉਣਗੇ ਨਾ, ਮੈਨੂੰ ਵੀ ਹੁੰਦਾ, ਦੇਖੋ ਹਰ ਕੋਈ ਕੋਈ ਪੈਸੇ, ਖ਼ਤ ਕਰਕੇ ਮੈਨੂੰ ਥੋੜ੍ਹਾ ਦ ਰਹਿਲਾ ਸਾ ਪਿਆ
ਹਾਂਜੀ, ਹਾਂਜੀ। ਜੀ -ਜੀ ਆਪਣਾ ਤਾਂ ਘਰ ਆਲਾ ਹੀ ਹਿਸਾਬ ਏ, ਹੋਰ ਦੱਸੋ ਕਦੇ ਚੱਕਰ ਲਾਓ ਤੁਸੀਂ ਅਸੀਂ ਮਸੂਰੀ ਤੋਂ ਆਣੇ ਹਾਂ ਅਤੇ ਤੁਹਾਨੂੰ ਫੋਨ ਕਰਨੇ ਹਾਂ, ਫਿਰ ਬੱਚੇ ਵਗੈਰਾ ਨੂੰ, ਭਰਜਾਈ ਜੀ ਨੂੰ, ਸਾਰਿਆਂ ਨੂੰ ਨਾਲ ਲੈ ਕੇ
ਹਾਂਜੀ -ਹਾਂਜੀ ਚਲੋ। ਅੱਛਾ ਠੀਕ ਹੈ। ਭੈਣ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਜੀ, ਜੀ, ਸਤਿ ਸ਼੍ਰੀ ਅਕਾਲ।